ਹਾਂਜੀ, ਸਤਿ ਸ੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਜੀ, ਹੋਰ ਕੀ ਹਾਲ -ਚਾਲ ਹੈ। ਹਾਂਜੀ, ਵਧੀਆ ਜੀ, ਵਧੀਆ ਤੁਸੀਂ ਸੁਣਾਓ। ਬੱਚੇ ਵਧੀਆ, ਬੱਚੇ ਆਪਣੇ ਲੱਗੇ ਪਏ ਨੇ ਖੇਡਣ।
ਅੱਛਾ, ਹਲੇੇ ਤੇ ਛੁੱਟੀਆਂ ਹੋਈ ਹੋਣੀਆਂ, ਬੱਚਿਆਂ ਦੀਆਂ
ਬਸ, ਰਹਿ ਗਏ ਨੇ ਦੋ ਦਿਨ, ਖੋਲ ਜਾਣੇ ਸਕੂਲ ਇਹਨਾਂ ਦੇ, ਇੱਕ ਤਰੀਕ ਨੂੰ।
ਅੱਛਾ- ਅੱਛਾ।
ਹਾਂਜੀ, ਗਰਮੀ ਕਰਕੇ, ਤੇ ਸੋਚ
ਮੇਰਾ ਬੇਟਾ ਤੇ ਪੜ੍ਹਦਾ ਵਾ, ਫੋਰਥ ਕਲਾਸ, ਚ ਬੇਟੀ ਪੜ੍ਹਦੀ ਹੈ। ਮੇਰੀ ਸੇ ਸੈਕੰਡ ਕਲਾਸ ਚ ਪੜ੍ਹਦੀ ਹੈ। ਹਾਂਜੀ, ਬੇਟਾ ਮੇਰਾ ਵੱਡਾ। ਹਾਂਜੀ, ਗਰਮੀ ਤਾਂ ਬਹੁਤ ਹੋ ਰਈ ਹੈ, ਗਰਮੀ ਕਰਕੇ ਬਹੁਤ। ਹਾਂਜੀ।
ਹੋਰ, ਸੁਣਾਓ
ਸਭ ਵਧੀਆ।
ਅੱਛਾ ਅ ਅ, ਪਾਲਕ ਪਨੀਰ ਬਣਾਨਾ ਆਉਦਾ ਤੁਹਾਨੂੰ
ਪਾਲਕ ਪਨੀਰ, ਹਾਂਜੀ ਥੋੜਾ ਜ ਤੇ ਮੈਨੂੰ ਆਉਂਦਾ ਹੈ। ਬਣਾਉਣਾ ਮਤਲਬ ਇੰਨਾ ਵਧੀਆ, ਵੀ ਨੀ ਬਣਾਉਂਦੀ ਠੀਕ- ਠੀਕ ਹੀ ਬਣਾ ਲੈਂਦੇ ਆ, ਹਮ
ਦੱਸੋ, ਕਿੱਦਾਂ- ਕਿੱਦਾਂ ਬਨਾਉਂਦੇ। ਤੁਸੀਂ ਫੇਰ ਮੈਂ ਵੀ, ਦੱਸਾਂਗੀ ਤੁਹਾਨੂੰ ਕਿੱਦਾਂ- ਕਿੱਦਾਂ ਬ
ਤੇ, ਮੈਂ ਜਿਹੇੜੀ ਪਾਲਕ ਨੂੰ ਅ ਮੈਂ ਕੱਟਦੀ ਨੀ ਹੈਗੀ ਸਿੱਧਾਂ ਹੀ ਧੋ ਲਿਆ। ਏਦਾਂ ਹੀ ਤੇ ਸਾਬੂਦ ਹੀ ਪ ਤੇਆ ਨੂੰ, ਮੈਂ ਬੋਇਲ ਕੱਰ ਲੈਣੀ ਕੁੱਕਰ ਦੇ ਵਿੱਚ ਪਾ ਕੇ ਸੀਟੀ ਲਗਵਾ ਲੀ।
ਹਾਂਜੀ।
ਉਸ ਤੋਂ ਬਾਦ ਜੋ ਹੈ ਮੈ, ਮਿਕਸੀ ਦੇ ਵੇਚ ਓਨੂੰ, ਪੀਸ ਲੇਆ। ਪੀਸ ਕੇ ਤੇ ਉਸ, ਤੋਂ ਬਾਅਦ ਜੋ ਹੈ। ਅ ਫਿਰ ਗ੍ਰੇਵੀ ਬਣਾ ਲੈਂਦੀ ਐ ਲਸਣ ਦੀ, ਪੇਆਜ ਦੀ, ਟਮਾਟਰ ਦੀ ਤੜਕਾ ਲਗਾਣ ਵਾਸਤੇ, ਥੋੜਾ ਜੇਆ ਏਦੇ ਵੇਚ, ਪਾਲੇਆ ਈ ਜੀਰਾ, ਪਾ ਲੈਈ ਆਂ। ਚਲਸਕੋ ਦੀ ਗਰੇ ਨਈ ਹਿੰਗ ਘੱਟ ਈ ਪਾਈ ਦੀ, ਹਿੰਗ ਨੀ ਪਾਦੀ ਲਸਣ ਪਾ ਲਣੀ ਏਦੀ ਜਗਾ ਤੇ ਮੈ ਲ, ਲਸਣ ਪੇਆਜ, ਟਮਾਟਰ ਦੀ ਗ੍ਰੇਵੀ ਬਣਾ ਕੇ ਤੇ ਫੇਰ, ਜੇਹੜਾ ਅਸੀ। ਓ ਘੋਲ ਬਣਾਆ ਸੀ। ਓਦਾ, ਪਾਲਕ ਦਾ ਓ ਫੇਰ ਓਦੇ ਵਿੱਚ ਪਾਤਾ। ਫੇਰ ਪਨੀਰ ਦੇ ਪੀਸਿਸ ਜੇੜੇ ਨੇ, ਓ, ਕੱਟ ਕੇ ਵਿੱਚ ਪਾ ਦਿਦੇ। ਬੱਸ,
ਅੱਛਾ, ਫਰਾਈ ਕਰਕੇ ਪਾਦੇ ਓ, ਏਦਾ ਪਾਦੇ ਓ।
ਨਾ ਮੈਂ, ਏਦਾਂ ਈ ਪਾ ਦਿੰਦੀ, ਫਰਾਈ ਨੀ ਕਰਦੀ ੲੈ।
ਅੱਛਾ
ਬਿਨਾਂ ਫਰਾਈ ਕੀਤੇ ਪਾਉਣੀ ਆ ਮੈਂ ਤੇ, ਹਰੀ ਮਿਰਚਾਂ ਵਗੈਰਾ ਨਾਲ ਈ ਪੀਸ ਲਈਦੀ ਓਦੇ, ਪਾਲਕ ਦੇ
ਤੇ, ਏਦਾ ਈ ਪਾਤੀਆ। ਬੱਸ ਬਸ, ਏਦਾ ਈ ਬਣਾਈ ਆਂ ਮੈਂ ਤੇ, ਨਈ ਸਾਬਤ ਮਿਰਚ ਨੀ ਪਾਦੀ। ਮੈ ਹਾਂਜੀ-ਹਾਂਜੀ।
ਹਾਂ, ਬਣਾਦੀ ਤੇ ਮੈਂ ਵੀ ਏਦਾਂ ਈ ਆ ਥੋੜਾ ਓਦੇ ਚ ਅ, ਕਰੀਮ ਵਗੈਰਾ ਯਾ ਮਲਾਈ ਮਲਾਈ ਵੀ-ਵੀਪਾਲੈਂਣੀ ਆ ਮੈਂ ਓਦੇ ਚੋ ਨਾ ਥੋੜਾ
ਅੱਛਾ-ਅੱਛਾ ਅ ਨਈ ਮੈਂ ਕਦੀ ਮਲਾਈ ਚ ਕਰੀਮ ਨੀ ਪਾਈ ੲੈ ਬਟ, ਅ, ਸਿਰਫ ਸਿੰਪਲ ਅ ਮਸਾਲਾ ਤੇ, ੲੈਈਓ ਪਾਈ ਦਾ ਵਾ ਗਰਮ ਮਸਾਲਾ ਪਾ ਲੇਆ ਥੋੜਾ ਜਾ, ਹਲਦੀ ਨੀ ਪਾਈ ਮੈਂ ਕਦੀ ਵੀ ਏਦੇ ਵਿੱਚ।
ਅੱਛਾ, ਅਸੀ ਤੋਂ ਹਲਦੀ ਪਾਣੇ ਆ ਏਦੇ ਚ
ਅੱਛਾ, ਅੱਛਾ, ਅੱਛਾ, ਨਾ ਹਲਦੀ ਨੀ ਪਾਈ ਮੈ ਤੇ ਕਦੀ।
ਪਾ ਕੇ ਵੇਖ, ਨਾ ਟੇਸਟ ਵਧੀਆ ਹੁੰਦਾ ਹਲਦੀ ਹੁਲਦੀ ਪਾ ਕੇ ਨਾ।
ਅੱਛਾ, ਮਸਾਲੇ ਵਿੱਚ ਈ ਪਾਣੀ ਜਦੋਂ ਅਸੀਂ, ਅ, ਟਮਾਟਰ, ਪੇਆਜ ਭੁੰਨਣ ਆ।
ਹਾਂ-ਹਾਂ ਓਦੋ ਈ ਏ ਸਾਰੇ ਮਸਾਲੇ ਪਾ ਦੇਣੇ ਆ। ਤੁਸੀਂ ਕਿਚਨ ਕਿੰਗ ਯੂਸ ਕਰਦੇ ਅੋ
ਕਿਚਨ ਕਿੰਗ ਦੀ ਮੈਂ ਤੇ ਓ ਵਾਲਾ ਲਆਣੀ ਆਂ ਕੈਚ ਦਾ ਗਰਮ ਮਸਾਲਾ ਜੇੜਾ ਆਦਾ ਵਾ
ਅੱਛਾ-ਅੱਛਾ। ਤੇ ਤੁਸੀਂ ਮਸਾਲੇ ਜੇੜੇ ਘੱਰ ਪੀਸਦੇ ਓ ਯਾ ਫੇਰ ਰੇਡੀਮੇਡ ਲੇਆਦੇ ਓ।
ਰੈਡੀਮੇਡ ਈ ਆਦਾ ਵ ਕੈਚ ਦਾ ਗਰਮ ਮਸਾਲਾ ਓਈ ਓ ਮੈਂ ਯੂਜ ਕਰਨੀ ਆ।
ਅੱਛਾ, ਨਈ ਮੈਂ ਤੇ ਖੈਰ, ਅ ਕੈਦੇ ਧਨੀਆ, ਔਰ ਮਿਰਚਾਂ
ਹਮ
ਗਰਮ ਮਸਾਲਾ ਸਾਰਾ ਈ ਘੱਰਐ ਪਿਸਦੀਆ ਮੈ, ਮਿਕਸਰ ਗ੍ਰੇਡਰ, ਟੇਸਟ ਆਦਾ ਓਦੇ ਚ ਕਿ ਬਾਰ ਦੇ ਨਾ ਏਦਾ ਈ ਹੁੰਦੇ, ਮਸਾਲੇ ਪਤਾ ਨੀ ਕਿਆ-ਕਿਆ ਪਾਦੇ ਨੇ ਓਦੇ ਚ
ਹਾਂਜੀ।
ਮੈਂ ਤੇ ਅੱਜ ਵੀ ਮਸਾਲਾ ਪੀਸਿਆ ਸੀ ਘਰ ਹੀ, ਧੁੱਪ ਨਿਕਲੀ ਦੀ ਸੀ ਮਿਰਚਾਂ ਔਰ ਧਨੀਆ ਸੁਕਾ ਕੇ ਮੈਂ ਫਿਰ ਪੀ ਲਿਆ, ਉਹਦੇ ਨਾਲ ਸਬਜ਼ੀ ਚ ਨਾ ਟੇਸਟ ਆ ਜਾਂਦਾ
ਇਹ ਤੇ ਹੈ ਟੇਸਟ ਆ ਜਾਂਦਾ, ਗਰਮ ਮਸਾਲਾ ਘਰ ਦਾ ਅਲੱਗ ਹੀ ਟੇਸਟ ਹੁੰਦਾ ਹੈ
ਇਹ ਤਾਂ ਹੈ ਵਿਚਾਰ
ਬਾਹਰ ਦੇ ਮਸਾਲਿਆਂ ਦੇ ਉੱਤੇ ਕੈਮੀਕਲ ਪੇਆ ਹੁੰਦਾ
ਕੈਮੀਕਲ ਹਰ ਸਬਜ਼ੀ ਚ ਤੇ ਹੁਣ ਕੈਮੀਕਲ ਹੈ, ਬਿਨਾਂ ਕੈਮੀਕਲ ਦੇ ਤਾਂ ਕੋਈ ਸਬਜ਼ੀ ਨਹੀਂ ਹੈ ਅੱਜ ਕੱਲ ਬਿਮਾਰੀਆਂ ਵੀ ਤਾਂ ਹੀ ਹੁੰਦੀਐ
ਹਾਂ
ਕਹਿੰਦੇ ਤੇ ਹੈ ਹਰੀਆਂ ਸਬਜ਼ੀਆਂ ਖਾਓ ਹਰੀਆਂ ਸਬਜ਼ੀਆਂ, ਹਰ ਮੌਸਮ ਚ ਤਾਂ ਹਰ ਸਬਜ਼ੀ ਮਿਲਦੀ ਹੈ
ਹਾਂਜੀ ਹਰੀਆ ਸਬਜ਼ੀਆਂ ਵੀ ਕੀ ਖਾਏ ਬੰਦਾ ਉਹ ਵੀ ਕੈਮੀਕਲ ਦੇ ਨਾਲ ਪੱਕਦੀਆਂ ਪਈਆਂ ਹੁਣ ਤੇ
ਹਰ ਮੌਸਮ ਜਿਹੜਾ ਵੀ ਮੌਸਮ ਆਉਂਦਾ ਉਹਦੇ ਹਰ ਸਬਜ਼ੀ ਮਿਲੇਗੀ, ਨਹੀਂ ਤੇ ਪਹਿਲਾਂ ਮੌਸਮ ਦੇ ਹਿਸਾਬ ਨਾਲ ਸਬਜ਼ੀਆਂ ਮਿਲਦੀਆਂ ਸੀ
ਸਹੀ ਗੱਲ
ਹੁਣ ਤੇ ਬਾਰਾਹ ਮਹੀਨੇ ਅ ਲੋਕੀ ਉਹਦੇ ਚ ਸਿਆਲਾਂ ਚ ਵੀ ਮਿਲਦੀ ਹੈ, ਤੇ ਗਰਮੀਆਂ ਚ ਵੀ ਮਿਲਦੀ ਹੈ
ਲੋਕੀ ਦੇਖੋ ਕਿਤਨੀ ਵੱਡੀ ਵੱਡੀ ਲੋਕੀ ਹੁੰਦੀ ਹੈ, ਮਤਲਬ ਆਪਣੇ ਸਾਈਜ਼ ਤੋਂ ਕਿਤੇ ਵੱਡੀ ਹੁੰਦੀ ਹੈ
ਇਹ ਨਾ ਇੰਜੈਕਸ਼ਨ ਲਾ ਕੇ ਕਰਦੇ ਨੇ
ਇੰਜੈਕਸ਼ਨ ਲਾਦੇ ਨੇ ਤਾਂ ਹੀ ਇੰਨੀਆਂ ਵੱਡੀਆਂ ਵੱਡੀਆਂ ਹੋ ਜਾਂਦੀਆਂ ਨਈ ਤੇ ਇੰਨੀਆਂ ਵੱਡੀਆਂ ਕਿੱਥੇ ਹੁੰਦੀਆਂ
ਸਹੀ ਗੱਲ ਆ ਬਿਲਕੁਲ
ਹੋਰ, ਹੁਣ ਤੁਸੀਂ ਰੋਟੀ ਕਦੋਂ ਬਣਾਉਣੀ ਬਣਾ ਲਈ ਆ ਯਾ ਹਾਲੇ ਬਣਾਓਗੇ
ਨਹੀਂ ਹਜੇ ਤੇ ਬਣਾਉਾਨੀ ਹੈ, ਬਸ ਵੇਖਦੇ ਆ ਕੀ ਬਣਾਈਏ ਸਮਝ ਸਮਝ ਨਹੀਂ ਆਂਦਾ ਪਯਾ ਕੁਛ ਵੀ
ਆ ਏ ਹੀਓ ਹੈ ਬਸ, ਸਵੇਰੇ ਕਿਆ ਬਣਾਓ, ਦੁਪਹਿਰੇ ਕਿਆ ਬਣਾਓ ਤੇ ਸ਼ਾਮੀ ਕਿਆ ਬਣਾਓ
ਹਾਂਜੀ ਇਹੀਓ ਬਸ ਸੋਚਦੇ ਰਹੋ, ਕੀ ਬਣਾਣਾ ਕੀ ਬਣਾਣਾ ਇੱਕ ਬੱਚਿਆਂ ਦੀ ਡਿਮਾਂਡਾਂ ਵੀ ਅਲੱਗ ਅਲੱਗ ਹੁੰਦੀਆਂ, ਏਹ ਨੀ ਖਾਣਾ ਤੇ ਏਹ ਨੀ ਖਾਣਾ
ਐ ਤਾਂ ਹੈ ਫਿਰ ਜਿੰਨੇ ਬੱਚੇ, ਅਗਰ ਮੰਨ ਲਓ ਦੋ ਬੱਚੇ ਤੇ ਦੋਨਾਂ ਦੀ ਅਲੱਗ ਅਲੱਗ ਡਿਮਾਂਡ ਮੈਂ ਏ ਨੀ ਖਾਣਾ, ਉਹਨੇ ਕਹਿਣਾ ਮੈਂ ਏ ਨੀ ਖਾਣਾ
ਇਹ ਸਹੀ ਗੱਲ ਐ
ਤੇ ਕਿਆ ਬਣਾਓ ਫਿਰ
ਹਾਂਜੀ ਬਿਲਕੁਲ ਸਹੀ ਕੇਹਾ ਹੈ ਬੱਚੇ ਇਸੇ ਤਾਂ ਬੱਚਿਆਂ ਦੇ ਕਰਕੇ ਤੇ ਮੇਨ ਬੱਣਦਾ, ਆਪ ਤੇ ਕੁਛ ਵੀ ਖਾ ਲੋੋ
ਆਪ ਤੇ ਚਟਨੀ ਨਾਲ ਵੀ ਬੰਦਾ ਖਾ ਲੈਂਦਾ
ਬੱਚੇ ਨਹੀਂ ਖਾਣਗੇ
ਤੇ ਫੇਰ ਬੱਚਿਆਂ ਦੀ ਹੈ, ਬੱਚੇ ਨੀ ਖਾਣਗੇ ਤੇ ਫੇਰ ਮਾਂ ਕਿੱਦਾਂ ਖਾਊਗੀ
ਹੂ ਸਹੀ ਗੱਲ ਐ ਹੋਰ ਵਧੀਆ ਤੁਸੀਂ ਸੁਣਾਓ
ਬਸ ਵਧੀਆ ਬੈਠੇ ਹੀ ਸੀ, ਹੋਰ ਕਿਆ ਕਰੀਏ ਖਾਲੀ ਬੈਠੇ ਬੈਠੇ
ਹਾਂਜੀ ਇਹ ਗੱਲ ਤਾਂ ਹੈਗੀ ਆ ਖਾਲੀ ਬੈਠੇ ਵੀ ਏ ਕੀਤਾ, ਬੱਚੇ ਖੇਲਦੇ ਪਏ ਨੇ
ਅੱਛਾ ਅੱਛਾ ਮੇਰੇ ਤੇ ਖ਼ੈਰ ਬੱਚੇ ਇੱਕ ਅ ਕੁੜੀ ਦਾ ਵਿਆਹ ਹੋ ਗਿਆ ਤਾਂ ਇੱਥੋਂ ਵੱਡੀ ਕੁੜੀ ਆ ਰਹੀ ਐ।
ਅੱਛਾ-ਅੱਛਾ।
ਹੂਂ। ਲੇਟ ਹੋ ਗੀ ਸੀ, ਉੱਨਾਂ ਦੇ ਘਰ ਪ੍ਰੋਹੁਣੇ ਆ ਗਏ ਸੀ ਨਾ। ਇਸ ਕਰਕੇ ਲੇਟ ਹੋ ਗਈ, ਨਈ-ਨਈ ਲੋਕਲ ਨੀ ਐ।
ਅੱਛਾ-ਅੱਛਾ, ਅੱਛਾ-ਅੱਛਾ-ਅੱਛਾ ਸਈ ਹੈ ਸਈ ਐ।
ਹਾਂ ਲੱਗਿਆ ਮੈਨੂੰ ਟੈਮ ਲੱਗੇਗਾ।
ਹਾਂਜੀ ਓ ਤੇ ਹੈ ਈਏ ਫੇਰ ਦੂਰੋਂ ਆਣਗੇ ਤੇ ਟਾਈਮ ਤੇ ਲੱਗਦਾ ਈ ਏ ਫੇਰ ਰਸਤੇ ਚ। ਟ੍ਰੈਫਿਕ ਵਗੈਰਾ ਵੀ ਹੋ ਜਾਂਦਾ ਏ।
ਹਾਂ।
ਵੈਸੇ ਵੀ ਗਰਮੀ ਇਤਨੀ ਐ ਤਾਂ ਬੰਦਾ ਨਿਕਲਦਾ ਵੀ ਸ਼ਾਮ ਵੇਲੇ ਈ ਐ।
ਹਾਂ ਏਹ ਤਾਂ ਹੈਈ ਧੋਪੱ ਈ ਬਹੁਤ ਏ ਕਆ ਕਰੀਏ।
ਧੁੱਪ ਤੇ ਬਹੁਤ ਮਤਲਬ, ਐਸ ਤਰ੍ਹਾਂ ਦੀ ਏ ਕਿ ਮਤਲਬ ਦੋ ਮਿੰਟ ਵਿੱਚ ਤੁਸੀਂ ਅਗਰ ਬਿਨਾਂ ਪੱਖੇ ਤੋਂ ਖੜੇ ਓ ਤੋ ਬਿਲਕੁਲ ਪਸੀਨੇ ਦੇ ਨਾਲ ਗਿੱਲੇ ਹੋ ਰੇ ਓ। ਏਦਾਂ ਵਲੀ, ਹਾਂ ਦੋ ਮਿੰਟਾਂ ਦੇ ਵਿੱਚ ਹਾਲਤ ਖ਼ਰਾਬ ਹੋ ਰਈ ਐ ਬੰਦੇ ਦੀ। ਇਤਨੀ ਗਰਮੀ ਮਤਲਬ ਪੈਹਲੇ ਜੂਨ ਜਦੋਂ ਸਟਾਰਟ ਹੋਇਆ ਸੀ ਉਦੋਂ ਇਤਨੀ ਗਰਮੀ ਨਹੀਂ ਸੀ ਪਈ। ਐ ਥੋੜੇ ਦਿਨ ਤੋਂ ਈ ਪੈ ਰੀ ਐ ਵੀਹ-ਬਾਈ ਤਰੀਕ ਤੋਂ ਜੇਹੜੀ ਗਰਮੀ ਪੈ ਰਈ ਐ ਇਤਨਾ।
ਦੱਸਦੇ ਤੇ ਪਏ ਨੇ ਕਿ ਮੀਂਹ ਪਏਗਾ, ਪਤਾ ਨੀ ਕਦੋਂ ਪਏਗਾ।
ਮੀਂਹ ਦਾ ਤਾਂ ਹਜੇ ਕੁਛ ਪਤਾ ਈ ਨੀ ਅੱਜ ਸਵੇਰੇ ਪੇਆ ਵੀ ਹੈਗਾ ਸੀ। ਲੇਕਿਨ ਸਾਡੇ ਇੱਧਰ ਪੇਆ ਈ ਨੀ, ਪਰਲੇ
ਸੀਗਾ ਸਾਡੇ ਪਾਸੇ।
ਮੱਲੇਆਂ ਵਿੱਚ ਪੈ ਗੇਆ ਸਾਡੇ ਇੱਧਰ ਤੇ ਇੱਕ ਬੂੰਦ ਵੀ ਨੀ ਪੇਆ।
ਨੀ ਸਾਡੇ ਪਾਸੇ ਤੇ ਪੇਆ ਸੀਗਾ ਸਵੇਰੇ।
ਤੇ ਇਸ ਮੀਂਅ ਦੇ ਨਾਲ ਕੋਈ ਫਰਕ ਥੋੜਾ ਪੇਆ ਉਲਟਾ ਹੋਰ ਗਰਮੀ ਹੋ ਗਈ, ਹੂਂ ਲਗਾਤਾਰ ਦੋ ਕ ਦਿਨ ਪਏ ਫੇਰ ਜਾ ਕੇ ਠੰਡਕ ਹੋਏਗੀ।
ਹੂਂ ਇਹ ਤਾਂ ਹੈ, ਦੋ ਦਿਨ ਵੀ ਕਿੱਥੇ ਇਸ ਤਰਾ, ਜਿੰਨਾ ਮੀਅ ਪਾਏ ਓਨਾੱ ਸਹੀ-ਸਹੀ ਐ।
ਜਿਤਨੀ ਗਰਮੀ ਪੈ ਰੀ ਐ, ਉਤਨਾ ਲਾਈਟ ਵੀ ਪਰੇਸ਼ਾਨ ਕਰ ਰਈ ਐ।
ਏ ਤਾ ਹੈਈ।
ਲਾਈਟ ਰਾਤੀ ਵੀ ਸਾਡੇ ਤੇ ਬਹੁਤ ਈ ਲਾਈਟ ਪਰੇਸ਼ਾਨ ਕਰ ਰਈ ਸੀ। ਕਦੀ, ਵੋਲਟੇਜ ਡਾਊਨ ਹੋ ਗਈ, ਪੱਖਾ ਚੱਲੇ ਨਾ ਇਤਨੀ ਗਰਮੀ ਹੋ ਗਈ ਕਿ ਸ ਲੇਟ ਟਿਆ ਵੀ ਨੀ ਜਾ ਰੇਆ।
ਅੱਛਾ।
ਬੰਦਾ ਰਾਤ ਨੂੰ ਜਾਵੇ ਤੇ ਜਾਵੇ ਕਿੱਥੇ।
ਇਹ ਤਾਂ ਹੈਈ, ਜੇਹੜੇ ਮੈਂ ਮਸਾਲੇ ਤੁਹਾਨੂੰ ਦੱਸੇ ਤੁਸੀਂ ਓ ਟਰਾਈ ਕਰਕੇ ਦੇਖਣਾ।
ਅੱਛਾ ਮੈਂ ਜਰੂਰ ਕਰਾਂਗੀ ਇਸ ਟਰਾਈ।
ਪਾਲਕ-ਪਨੀਰ ਚ
ਅੱਛਾ-ਅੱਛਾ ਤੁਸੀਂ ਓਹ ਖੜੇ ਮਸਾਲੇ ਦੱਸੇ ਐ ਨਾ।
ਹਾਂ ਖੜੇ ਮਸਾਲੇ, ਦੇ ਉਹਦੇ ਚ ਖੜੇ ਮਚਾਲ ਮਸਾਲੇ ਚ ਵੱਡੀ ਇਲਾ ਚੀ, ਛੋਟੀ ਇਲਾਚੀ, ਦਾਲਚੀਨੀ, ਲੌਂਗ, ਕਾਲੀਆਂ ਮਿਰਚਾਂ
ਐਨੂੰ ਮਿਲਾ ਕੇ ਪੀਸ ਲੈਣਾ ਅਸੀ।
ਹਾਂ, ਗਰਮ ਮਸਾਲਾ ਏ ਜੇੜਾ ਓ ਤੇ ਅਸੀਂ ਅ ਪੀਸਦੇ ਆਂ ਹਾਂ, ਓਦੇ ਚ ਤੇਜ ਪੱਤਾ ਪਾਂਦੇ ਤੁਸੀ? ਤੇਜ ਪੱਤਾ ਵੀ ਪਾਇਆ ਕਰੋ।
ਅੱਛਾ-ਅੱਛਾ।
ਤੇਜ ਪੱਤਾ ਤੇ ਨੀ ਮੈਂ ਪਾਯਾ ਕਦੀ।
ਨਈਂ ਤੜਕਾ ਲਾਨ ਲੱਗੇਆ ਨਾ ਜੀਰਾ ਜਦੋਂ ਹਿੰਗ-ਹੁੰਗ ਪਾਂਦੇ ਓ ਨਾ
ਹਾਂਜੀ-ਹਾਂਜੀ ਅੱਛਾ-ਅੱਛਾ। ਓਦੀ ਅਲੱਗ ਈ ਖੁਸ਼ਬੂ ਆਂਦੀ ਏ, ਸਹੀ ਗੱਲ ਚਾਵਲ ਚ ਵੀ ਪਾਂਦੇ ਨੇ ਲੋਕੀ। ਚੋਲਾਂ ਵਿੱਚ ਵੀ ਪਾ ਦਿੰਦੇ ਨੇ ਤੜਕਾ ਲਗਾਣ ਲੱਗੇ ਤੇਜ ਪੱਤਾ।
ਹੈਲੋ।
ਹੋਰ ਸੁਨ
ਹਾਂਜੀ, ਵਧੀਆ।
ਵੈਸੇ ਤਾਡੇ ਨਾਲ ਗੱਲ ਕਰਕੇ ਬੋਤ ਵਧੀਆ ਲੱਗਾ।
ਹਾਂਜੀ-ਹਾਂਜੀ ਸ਼ੁਕਰੀਆ, ਬੋਤ-ਬੋਤ ਧੰਨਵਾਦ।
ਤੁਸੀਂ ਕਰ ਸਕਦੇ ਓ ਕਿਸੇ ਵੀ ਸਮੇਂ ਕਾਲ ਨਾ, ਤੁਸੀਂ ਜਦੋਂ ਵੀ ਥੋਡੇ ਫ੍ਰੀ ਹੋਵੋ ਜੋ ਤੁਸੀਂ ਕਰ ਦੇਨਾ ਕੌਲ ਓਕੇ ਜੀ, ਸਸ੍ਰੀ ਅਕਾਲ।
ਠੀਕ-ਠੀਕ, ਓਕੇ ਸਸ੍ਰੀ ਕ
ਓਕੇ ਜੀ, ਓਕੇ।